ਹੈਲੋ,
ਕੀ ਹੋਰ ਹੋ ਗਿਆ ਰੋਟੀ- ਪਾਣੀ।
ਹਾਂਜੀ, ਬਣਾਈ ਹੈ ਰੋਟੀ ਬੜੀ ਗਰਮੀ ਪਸੀਨੇ ਨਾਲ ਭਰ ਗਈ ਪੂਰਾ।
ਅੱਛਾ,
ਹਾਂ, ਇਸੇ ਇੱਕ ਵੀ ਘਟ ਰੋਟੀ ਹੌਲੀ-ਹੌਲੀ, ਹੌਲੀ-ਹੌਲੀ ਬਣੀ ਆ ਅੱਜ ਤੇ ਟੈਮ ਹੀ ਬੜਾ ਲੱਗ ਗਿਆ ਰੋਟੀਆਂ ਬਨਾਉਂਦੇ- ਬਨਾਉਂਦੇ।
ਹਾਂ। ਹੋ ਤਾਂ ਲਾਗੇ ਰਹਿੰਦਾ। ਹਾਂ, ਉਹ ਤੇ ਫੇਰ ਟਾਈਮ ਲੱਗ ਹੀ ਜਾਂਦਾ ਬਣਾਉਣ ਤੇ।
ਹਾਂ।
ਮੈਂ ਵੀ ਉਹਨੂੰ ਕੁੜੀ ਨੂੰ ਮੈ ਕੀਤੀ ਖਿੱਚੜੀ।
ਹਮ।
ਤੇ ਸਬਜ਼ੀ ਬਣਨ ਲਈ ਟਾਈਮ ਲੱਗਣਾ ਹੀ ਨ ਜੇ ਭੁੱਖ ਲੱਗੀ ਭੁੱਖ ਲੱਗੀ ਫਿਰ ਖਿਚੜੀ ਵੀ ਛੇਤੀ ਬਣ ਜਾਂਦੀ ਆ।
ਹਮ
ਫੇਰ ਉਹਨੂੰ ਖਿਚੜੀ ਬਣਾ ਤੀ, ਅਸੀਂ ਥੋੜੀ ਮੈਂ ਵੀ ਖਾ ਲਈ ਥੋੜੀ। ਮੈਂ ਕਿਹਾ ਭੁੱਖ ਲੱਗਣ ਡਈ ਖਾ ਲਵਾ, ਸਬਜ਼ੀ ਜਦੋਂ ਬਣਨੀ ਔਦੋਂ ਬਣਨੀ ਆ।
ਹਾਂ।
ਆਪ ਅਸਰਾਵੇ ਗਿਆ
ਹਾਂ। ਅਹਨ ਲੱ ਲੱਗੀ ਨੀ ਹਜੇ ਨੌ ਤੇ ਵੱਜ ਗਏ ਪਰ ਲੱਗੀ ਨੀ ਭੁੱਖ ਤਾਂ ਚੱਲ ਲੰਮੇ ਪਈਏ ਥੋੜਾ। ਪਸੀਨਾ ਨਾ ਸਕਾਈਏ। ਲੋ। ਫਿਰਦੇ ਬਾਅਦ ਚ' ਖਾਗੇ ਰੋਟੀ।
ਬਾਲਦੋ।
ਹੂ ਸਾਡਾ ਵੀ ਮੁੰਡਾ ਗਿਆ ਹੋਯਾ ਹੇਮਕੁੰਡ ਸਾਹਿਬ ਤੇ ਫੋਨ ਆ ਗਿਆ ਹੀ ਓਦਾ। ਤੇ ਕਹਿੰਦਾ ਕੀ ਧਾਮ ਮ ਪਹੁੰਚੇ ਆ।
ਹੈਲੋ।
ਹਾਂਜੀ-ਹਾਂਜੀ ਵਧੀਆ ਤੇ, ਵਧੀਆ ਏ, ਹਾਂਜੀ। ਠੀਕ ਠਾਕ ਪੌਂਚ ਗਏ?
ਹਾਂ, ਠੀਕ ਠਾਕ ਪੋਚਗੇ। ਹਾਂ, ਸਵੇਰੇ ਯਾਤਰਾ ਸ਼ੁਰੂ ਕਰਨਗੇ।
ਚੀਜਾਂ ਤੇ ਉੱਥੇ ਬੜੀ ਦਿਖਾਉਂਦੇ ਐ ਕਿ ਨਈ ਯਾ ਬੰਦ ਕਰਵਾਉਣੀ ਯਾਤਰਾ ਯੇ, ਵੋ।
ਹਾਂ, ਬਥੇਰਾ ਕੋਛ ਦਖਾਏ ਹਾਂ ਦਿਖਾਈ ਤੇ ਜਾਂਦੇ ਆ ਪਰ ਉਹ, ਜਾਓ ਤੇ ਪਤਾ ਲੱਗਦਾ ਨਾ, ਉਹ ਦੂਰੋਂ-ਦੂਰੋਂ ਤੇ ਬੌਤ ਕੁਛ ਵਿਖਾਈ ਜਾਂਦੇ ਐ।
ਹਾਂ ਨਾਲੇ ਨੀਓਜ਼ ਵਾਲੇ ਜ਼ਿਆਦਾ ਈ ਕੁੱਛ ਕਰਦੇ ਐ।
ਹਾਂ ਨੇ ਉਹ ਜਾ ਵਾਲੇਆਂ ਨੇ ਤੇ ਬਸ, ਤਮਾਸ਼ਾ ਬਣਾ ਕੇ ਰੱਖਿਆ ਨਿਊਜ਼ ਦਾ। ਜੋ ਝੂਠ ਸੱਚ ਬਸ ਮਾਰੀ ਜਾਂਦੇ ਐ।
ਹੂੰ, ਏਹਨਾਂ ਤੇ ਭਰੋਸਾ ਕਰੋ ਤੇ ਉਹ ਜੀਣਾ ਹਰਾਮ ਕਰ ਦਿੰਦੇ ਨੇ।
ਹਾਂਜੀ। ਤਾ ਈ ਉ ਹੀ। ਹਾਂ। ਲੱਗੀ ਰਈ ਏਦੀ, ਫੈਂਸ਼ਲੀ ਤਾ ਈ ਅਗੇ ਕੇ ਖਾਈ ਸੀ ਗੋਲੀ।
ਏਹ ਗਰਮੀ ਨਾਲ ਲੱਗਣ ਡ ਲੱਗਦਾ, ਗਰਮ ਸਰਦ ਜਿੱਦਾਂ ਹੋਣ ਡਿਆ ਨਾ।
ਹਾਂਜੀ। ਗਰਮੀ ਆਈ, ਗਰਮੀ ਚ ਗ਼ਰਮ ਸਰਦ ਵਾਲੀ।
ਹਾਂ।
ਗੀਤਾ ਉਹਨੇ ਮ, ਕਟ ਏ?
ਹੂੰ।
ਮੈਂ ਉਹੀ ਸੋਚਣ ਡਈ ਆ ਕਿ ਅ ਹ। ਰੱਖ ਦੁਗਾਂ ਈ, ਹੂੰ, ਪਾੜਾ ਜਾਂ ਬੜਾ
ਅੱਛਾ, ਅਦਰਕ ਵਾਲਾ?
ਹਾਂ, ਅਦਰਕ ਵਾਲੀ ਕਾਲੀ ਚਾਹ ਬਣਾ ਕੇ ਤੇ ਪੀਤੀ ਸੀ।
ਹੂੰ, ਨੀ ਅਦਰਕ, ਲਸਣ ਦਾ ਸੂਪ ਜੇਆ ਬਣਾਉਂਦੇ ਨਾ।
ਅ ਤੇ ਫੇਰ ਉਈ ਏ ਨਾ ਕਿ ਗਰਮੀ ਇੰਨੀ ਆ, ਕਿ ਉਹੀ ਏਹੋ ਜੇੜਾ ਮੂੰਹ ਛਾਲੇ ਪੈ ਜਾਣੇ ਫੇਰ ਮੂੰਹ ਤੇ।
ਹਾਂ ਗਰਮ ਹੁੰਦੇ ਨਾ, ਹਾਂ ਉਥੇ ਉਹ ਠੰਡ ਚ ਪੀਂਦੇ, ਲੋਕੀ ਗਰਮੀ ਚ।
ਠੰਡ ਚ, ਉਈ ਨਾ, ਉਹੀ ਸੋਚਣ ਡੀ। ਠੀਕ ਹੋਊਗਾ, ਪੋਪਰ।
ਬੁਖਾਰ ਠੀਕ ਹੈ?
ਹੋਰ ਦਵਾਈ ਖਾ ਲਈ ਸੀ, ਤੇ ਬੁਖਾਰ ਤੇ ਉਦੋਂ ਈ ਲੱਥ ਗਿਆ ਸੀ, ਹਾਂ ਸਿਰ ਦਰਦ ਹੈ ਵੀ ਹਲਕਾ-ਹਲਕਾ। ਹੋ ਰੇਆ ਏ, ਹਾਂ ਸਿਰ ਦਰਦ ਦਾ ਵੀ ਹੈਗਾ ਆ। ਵਾਕੇ ਈ। ਓਹੀ ਦੇਖੋ ਹੁਣ, ਕਦੋਂ ਤਕ ਠੀਕ ਹੁੰਦਾ, ਸਿਰ ਪੀੜ ਵੀ?
ਹਾਂ ਹੌਲੀ-ਹੌਲੀ ਠੀਕ ਹੋਊਗਾ, ਸਿਰ ਚ ਪਾਣੀ ਪੂਣੀ ਪਾਈ ਜਾ, ਥੋੜਾ ਠੀਕ ਲੱਗੂਗਾ।
ਆਹ ਸਵੇਰੇ ਤੇ ਇਹ ਕੀਤਾ ਸੀ, ਨਹੀਂ ਕੱਲ ਸਵੇਰੇ ਪਾਇਆ ਸੀ ਸਿਰ ਚ ਪਾਣੀ ਤੇ।
ਅੱਛਾ।
ਹਾਂਜੀ, ਉਈ ਹੁਣ, ਸਰਦੀ ਆ ਹੁਣ ਟਾਈਮ ਨਾਈ ਲ
ਹਾਂ, ਦਰ
ਲੱਗੀ ਵੀ ਵਾਹਵਾ ਚਿਰ ਯਾਦ ਆ ਹਾਂਜੀ ਤੇ ਕੋਣ ਮੈਂ ਵੇਖ ਰਹੀ ਹਾਂ ਈਅਰਫੋਨ ਲਗਾ ਕੇ ਸ਼ੈੱਦ ਲੱਗਦੇ
ਅੱਛਾ
ਹਾਂਜੀ ਇਸ ਤਰ੍ਹਾਂ ਧੋਣ ਦਾ ਦਰਦ ਲੱਗ ਜਾਂਦੀ ਲਗਾ ਕੇ ਫੋਨ ਚ ਗੱਲ ਕਰੋ ਤੇ ਹਾਂ ਕਿਉਂਕਿ ਜਿਆਦਾ ਦੇਰ ਸ ਹੁੰਦੀ ਨੀ
ਹਾਂ ਫੜ ਕੇ ਫੋਨ ਏਦਾਂ ਲੰਮੇ ਪੈ ਜਾਓ ਸਰਾਣਾ ਰੱਖ ਅਰਕ ਥੱਲੇ
ਹਾਂ ਹਾਂ ਕੰਮ ਕਰਨਾ ਹੁੰਦਾ ਨਾ ਫੇਰ ਇੱਧਰ ਉਧਰ ਅੱਗੇ ਬਾਹਰ ਫਿਰ ਉਹ ਰੋਟੀ ਪਾਈ ਇਹਨਾਂ ਦੀ ਹੁਣੇ ਰੋਟੀ ਖਾ ਰਹੇ ਆ
ਜੇਬ ਲਾ ਲੋ ਇੱਕ ਜੇਬ ਫੋਨ ਪਰ
ਮੈਂ ਕਿਹਾ ਫੋਨ ਰੱਖਣ ਨੂੰ ਇੱਕ ਜੇਬ ਲਾ ਲੋ
ਹਾਂ ਨਈ ਓ ਪਾਈ ਮੈਂ ਪੋਕੇਟ ਵਾਲੀ ਪੈਂਟ ਪਾਈ ਆ ਚੱਲਦਾ ਚੱਲਦਾ ਜੇਬ ਹਾਲੇ ਤ ਅਸੀਂ ਏਅਰਫੋਨ ਲਾ ਕੇ ਹ ਬਾਕੀ ਉਹ ਤੇ ਦੂ ਵਾਲੇ ਹੂੰ ਇਥਰ ਘੁੰਮਦੇ ਫਿਰਦੇ ਕੰਮ ਕਰਦੇ ਰਹੇੋ ਤੇ ਇਥੋਂ
ਹਾਂ
ਕੰਮ ਹੋ ਜਾਂਦਾ ਹਾਂਜੀ ਉਹੀ ਏਅਰਫੋਨ ਵਗੈਰਾ ਹੋਵੇ ਤਾਂ ਠੀਕ ਆ ਇਹ ਤਰਾਂ ਫੋਨ ਕਿੰਨੀ ਦੇਰ ਹੱਥ ਚ ਫੜ ਕੇ ਰੱਖਿਆ ਬੰਦਾ ਹੱਥ ਦਾ
ਹਾਂ ਅ ਮੇਰੇ ਸੀ ਖ਼ਰਾਬ ਹੋ ਗਏ ਇੱਕ ਚੱਲਦਾ ਹੀ ਪਤਾ ਨੀ ਹੁਣ ਉਹ ਵੀ ਕੰਮ ਕਰਦਾ ਕੀ ਨਹੀਂ ਨਵੇਂ ਲਿਆਣੇ ਪੈਣੇ ਪੈਸੇ ਪੂਸੇ ਆਉਣ ਤੇ ਲਿਆਈਏ ਪੈਸੇ ਘੱਲਣ ਨੀ ਡੇ
ਹਾਂ ਆਜੂਗੇ ਆਜੂਗੇ ਪੈਸੇ ਵੀ ਕੋਈ ਨੀ ਕਿੰਨੇ ਕ ਆਉਣੇ
ਅਹ ਆ ਜਾਂਦੇ ਸੌ ਡੇਢ ਸੌ ਤੇ ਆ ਜਾਂਦੇ ਆ
ਹਾਂਜੀ ਨਹੀਂ ਅੱਜ ਕੱਲ ਤੇ ਉਹ ਪੰਜਾਹ ਦੇ ਵੀ ਆ ਜਾਂਦੇ
ਅੱਛਾ ਖ਼ਰਾਬ ਵੀ ਬੜੀ ਛੇਤੀ ਹੁੰਦੇ ਨੇ ਪਤਾ ਨੀ ਕੀ
ਉਹ ਖਿੱਚ ਖੁੱਚ ਜਾਣ ਚ ਹੋ ਜਾਂਦੇ ਖ਼ਰਾਬ ਨਾ ਯੂਜ ਕਰਕੇ ਉਹਨੂੰ ਕਿਤੇ ਰੱਖ ਦੋ ਤਾਰ ਤੂਰ ਚ ਕੋਈ ਟੰਗ ਦਿਓ ਓਨੂੰ
ਅੱਛਾ
ਕਿਲ ਚ ਹੋ ਕਿਤੇ ਲਟਕਾ ਕੇ ਉਹ ਲਗਾਏ ਸੀ ਜਿਹੜੇ ਲੈ ਕੇ ਗਏ ਸੀ ਮਰੋੜੇ ਕੱਪੜੇ ਵਾਲੇ
ਨਹੀਂ ਕਿੱਥੇ ਲਾਉਣੇ ਉਹੀ ਤੇ ਫਿਰ ਜਗ੍ਹਾ ਮਿਲੀ ਨੀ ਉਹ ਜਿਹੀ ਲਾਉਣ ਵਾਲੀ
ਅੱਛਾ
ਬੂਹੇ ਤੇ ਹਾਂ ਉਹੀ ਨਾ ਬੂਹੇ ਤੇ ਤੇ ਕੱਪੜੇ ਹੈ ਈ ਆ ਬੂਹੇ ਤੇ ਹੀ ਫਿਰ ਉਹ ਸੀਮੈਂਟ ਤੇ ਸਾਡਾ ਝੋਨਾ ਤੇ ਉੱਤ ਹੀ ਪਿੰਡ ਚੜੀ ਜਾਂਦਾ ਉੱਥੇ ਆਪ ਲਾਕੇ ਐਵੇਂ ਖਰਾਬ ਹੀ ਕਰਨੇ
ਅੱਛਾ ਅੱਛਾ ਕਿਹਨੂੰ ਚਾਹੀਦੀ ਏ ਅਹ ਹਾਂਜੀ
ਪਿੰਡ ਚ ਤੇ ਨਹੀਂ ਲੱਗਦੇ
ਨਾ ਨਾ ਪਿੰਡ ਚ ਨੀ ਲੱਗਣਾ ਕਿਹਨੂੰ ਖਾਣੀ ਹੈ ਰੋਟੀ ਹੈਲੋ ਹੈਲੋ ਹੈਲੋ ਅ ਅੱਛਾ ਸੁੱਤਾ ਰੋਟੀ ਖਾਲੀ ਐ ਸੁ ਸੁੱਕੀ ਰੋਟੀ ਮ ਸੁਤਾ ਰੋਟੀ ਖਾਣੀ ਹਾਂ
ਰੋਟੀ ਆਈ ਮੰਗਣ
ਛੋਟੀ ਹਾਂ ਖੇਡਦੇ ਖੇਡਦੇ ਭੁੱਖ ਲੱਗ ਗਈ ਹੋਣੀ ਨਾ ਕੀ ਪਤਾ ਸਜ ਜਿਦੇ ਤੇ ਤਾਨੂੰ ਲਗਦਾ ਕੇ ਖਾਣੀ ਪੈਣੀ ਆ ਤਾਂ ਕਰਕੇ ਦੇ ਕਹਿੰਦੀ ਆ ਤ੍ਹਾਂ ਹੀ ਸੁੱਕੀ ਰੋਟੀ ਦੇਦੋਂ ਖਾਣੀ ਆ
ਕੰਮਦੀ ਕਮਦੀ ਖਾ ਲੂਗਏ
ਮਦੀ ਖਾ ਲਗੀ ਅਹ ਓ ਤਰਾ ਬਹਿਣਾ ਨੀ। ਪਤਾ ਅੰਦਰ ਆਉਣਾ ਪੈਣਾ ਹਮ। ਤਾਂ ਕਰਕੇ ਹੋਹੀ ਬਸ ਗੈਸ ਗੂਸ ਹੁਣ ਸਾਫ਼ ਕਰ ਰਹੀ ਹੈ। ਸਾਫ਼ ਕਰ ਦਿੱਤਾ ਭਾਈ
ਹਮ।
ਤੁਹਾਡੀ ਸਫ਼ਾਈ ਤੋਂ ਯਾਦ ਹੈ ਤੁਹਾਡੀ ਸਫ਼ਾਈ ਹੋ ਗਈ ਤੁਹਾਡੀ
ਕਿੱਥੇ ਟਾਈਮ ਹੀ ਨਹੀਂ ਲੱਗਾ ਕਰਨ ਦਾ।
ਅੱਛਾ।
ਹਮ। ਗਰਮੀ ਵੀ ਬਹੁਤ ਹੈ ਨਾ ਗਰਮੀ ਦਾ ਕਰਕੇ ਹੁੰਦੇ ਦਿਨ ਭਰ ਤੇ ਧੁੱਪ ਕੜਾਕੀ ਤੋਂ ਬਾਹਰ ਕੱਢਣਾ ਪੈਣਾ ਫੇਿਰ ਧੁੱਪੇ ਹੋਣਾ ਨੀ ਕੰਮ।
ਬਾਕੀ ਦੇਖਦੇ ਕੱਲ ਪੁੰਨਿਆ ਵਾਂ।
ਅੱਛਾ। ਕੱਲ ਤੇ ਫੇਰ ਨੀ ਹੋਣਾ।
ਹਮ ਕੱਲਵ ਹੋਈ ਨਾ।
ਲੈ ਜਾ ਨਾ ਬੇਟਾ ਲੈ ਜਾ। ਦੋ ਮਿੰਟ ਰੋਟੀ ਲੈ ਜਾ ਫੇਰ ਹੱਥ ਉਹ ਸਫਾਈ ਕਰ ਰਹੀ ਇਧਰ। ਰੋਟੀ ਦੇ ਆ ਪਾਪਾ ਨੂੰ। ਠੀਕ। ਬੱਚਿਆਂ ਨੂੰ ਕੁਛ ਕੰੰਭ ਬੋਲੋ ਬ ਬੋਲ ਕੇ ਤਾਂ ਮੇ ਹੁੰਦਾ ਇਹ ਨੂੰ ਸੁਣਦਾ ਹੀ ਨੀ ਹੈ ਗੱਲ।
ਹਾਂ।
ਦੌੜਦੇ ਮਿੰਡ ਤੀ
ਸੁਣਾਈ ਕਰਕੇ ਵੀ ਅਨਸੁਣਾ ਕਰ ਦੇਣਾ।
ਹਾਂ। ਉਹ ਮੈਂ ਕਹਣ ਡ ਪਾਪਾ ਨੂੰ ਗਤੀ ਚਾਹੀਦੀ ਮੈਂ ਕਿਹਾ ਫੜਾਇਆ ਮੈਂ ਕਿਚਨ ਸਾਫ਼ ਕਰਨ ਡ ਉਹ ਕਹਿੰਦੀ ਦਾਦੀ ਤੇ ਤਜੇ ਮਾਰੀ
ਅੱਛਾ।
ਹਮ।
ਤੇ ਉਹੀ ਸੱਟ ਧੀਰੇ- ਧੀਰੇ ਠੀਕ ਹੋਈ ਅ ਤੱਕ ਉਰਾਈਦੀ ਆ।
ਅੱਛਾ।
ਧੀਰੇ- ਧੀਰੇ ਫ਼ਰਕ ਪਏਗਾ ਫਿਰ ਟੰਕੇ ਟੁਕੇ ਵੀ ਲੱਗੇ ਥੋੜੇ ਹਾਂ, ਨਾਲੇ ਫੇਰ ਉਮਰ ਵੀ ਹੋ ਗਈ ਆ ਨਾ ਫੇਰ ਛੇਤੀ ਜਲਦੀ ਠੀਕ ਨਹੀਂ ਹੁੰਦਾ।
ਹਾ।
ਹਾਂਜੀ ਉਹੀ ਬਜ਼ੁਰਗਾਂ ਦਾ ਤੇ ਔਖਾ ਹੀ ਆ। ਬੜਾ ਕੁਛ ਲੱਗਾ ਹੀ।
ਹਮਮਮ।
ਸਾਡੇ ਵਰਗਿਆਂ ਤੇ ਲੱਗਾ ਰਹਿੰਦਾ ਤੇ ਫੇਰ ਇਹ
ਹਾਂ।
ਹਾਂ।
ਸਾਨੂੰ ਵੀ ਕੁਛ ਨਾ ਕੁਛ ਫਰਕ ਪੈਂਦਾ ਹੀ ਪੈਂਦਾ।
ਉਹ ਤੇ ਹੈ।
ਨਈ ਬਾਹਰ ਨੀ ਜਾਣਾ ਹੁਣੇ ਬੇਟਾ ਰਾਤ ਨੂੰ। ਦੋ ਮਿੰਟ ਚ ਵੜ ਜਾ ਅੁੰਦਰ ਫੇਰ, ਰੋਟੀ- ਰੁਟੀ ਖਾਓ। ਬਾਹਰ ਪੈ ਗਈ ਆ ਹੋਰ ਨੌ ਵੱਜ ਗਏ ਆ ਬਾਹਰ ਆਵਾਜ਼ ਆਉਣ ਡ ਦੀ ਤੇ ਸੁਣ ਕੇ ਨਿਕਲਣ ਡਈ ਆ ਬਾਹਰ। ਖੇਡਣ ਡਏ ਨਿਆਣੇ ਹਾਂ
ਹਾਂ ਗਰਮੀ ਆ ਨਾ, ਗਰਮੀ ਚ
ਗਰਮੀ ਹੋਰ
ਦਿੰਨ ਭਰ ਤੇ ਨਿਕਲਦੇ ਨੀ ਹੁਣ ਠੰਡੇ ਹੋਏ ਖੇਡਦੇ ਫੇਰ ਥੋੜੀ ਦੇਰ।
ਹਾਂ ਜਦੋਂ ਦਿਲ ਨੀ ਕਰਦਾ ਬਾਹਰ ਨਿਕਲਣ ਤਾਂ ਮੈ ਜਾਂਦੀ ਨੀ ਕਿਤੇ ਬਾਹਰ।
ਹਾਂ, ਨਿਕਲਣ ਵਾਲਾ ਹੈ ਹੀ ਨੀ ਮੌਸਮ ਨਿਕਲਿਆ ਨੀ ਜਾਂਦਾ।
ਮਣ ਨੀ ਕਰਦਾ ਗਰਮੀ ਦੀ ਲੱਗ ਹੀ ਨਿਕਲਣਾ ਜਿਹੜੀ ਕਪੜੇ ਬੜੀ ਮੁਸ਼ਕਿਲ ਪਾਸ ਆਉਂਦੀਆਂ ਧਿਆਨ ਖੋ ਕੱਪੜੇ ਨੀ ਆਪਣੇ ਪਾ ਕੇ ਆਈ ਧੋਤੇ ਵੀ ਨੀ ਮਸ਼ੀਨ ਵੀ ਲਾਗ ਰਹੀ ਸੀ, ਨਾ ਧੋਤੇ ਨਾ ਕੁੱਛ ਬਾਲਟੀ ਚ ਪਏ ਹੁਣ ਕੱਲ ਫੇਰ ਉਹ ਜਿਹੜਾ ਆਉਂਦਾ ਕੰਫਰਟ ਪਾ ਕੇ ਧੋਣੇ ਪੈਣੇ ਖੁਸ਼ਬੂ ਵਾਸਤੇ। ਪਾਸਉਣ ਲੱਗ ਜਾਣੇ ਕੱਪੜਿਆਂ ਤੇ ਮੈਂ ਕਦੀ ਨੀ ਰੱਖਦੀ ਮੇਰਾ ਫਸਟ ਚਾਂਸ ਮੇਰਾ ਹੋਇਆ ਵਾ ਪਹਿਲਾ ਚਾਂਸ।
ਹਾਂ ਨਹੀਂ ਮੈਂ ਕਿਹਾ ਮਸ਼ੀਨ ਤੇ ਪਾ ਦੇਣੇ ਸੀ, ਘੁੰਮ ਜਾਂਦੇ ਤੇ ਕੱਢ ਕੇ ਹਗਾਲ ਲੈਂਦੀ। ਉੱਥੇ ਹੀ ਉੱਤੇ ਹੀ ਉੱਤੇ ਹੀ ਅੰਗਾਲ ਕੇ ਉੱਤੇ ਹੀ ਪਾ ਦੇਣੇ।
ਦੋ-ਚਾਰ ਕੱਪੜੇ ਆ ਉਹਦੇ ਵਾਸਤੇ ਮਸ਼ੀਨ ਐੱਡੀ ਵੱਡੀ ਲੈਓ ਜ਼ਿਆਦਾ ਨੀ ਆ।
ਹਾਂ- ਹਾਂ।
ਹਾਂ, ਦੋ ਹੀ ਕੱਪੜੇ ਪਰ ਯਕੀਨ ਨੀ। ਕਿਦਾ ਦੇ ਧੋ ਕੇ ਪਾ ਦਿੰਦੀ ਹੁੰਦੀ।
ਹਮ।
ਹੁਣੇੇ ਤੱਕ ਜੀਅ ਨਹੀਂ ਕੀਤਾ ਕਰਨ ਦਾ
ਅੱਛਾ।
ਹੋਰ, ਮੈਂ ਏਨੀ ਜਾਂਦਾ ਦੇਰ ਰੱਖਦੀ ਨੀ। ਵਾਸਤੇ ਹਾਂਜੀ ਠੀਕ ਐ ਨਾ ਫੇਰ।